ਹੈਲੋ। ਹੈਲੋ!
ਹੂੰ। ਨੀਤੂ।
ਹਾਂਜੀ, ਸਸ੍ਰੀ ਕਾਲ, ਭਰਜਾਈ ਜੀ।
ਸਸ੍ਰੀ ਕਾਲ।
ਹੋਰ ਠੀਕ ਓਂ?
ਹਾਂ, ਵਦ
ਵਾਜ ਬੜੀ ਘੱਟ-ਕੱਟ ਆਂਦੀ ਪਈ ਏ।
ਕਾਕਾ ਸਸ੍ਰੀ ਕਾਲ ਤੋ ਹੱਸਦਾ ਏ, ਸਹੀ ਏ। ਕਾਕਾ 'ਮੈਂ' ਕੇਆ, ਸਸਰੀ ਕਾਲ ਤੋ ਹਸੱਦਾ ਏ।
ਅੱਛਾ। ਕਿਉਂ ਕਾਕਾ ਕਾਤੋ ਹਸਦਾ, ਕਾਕੇ ਨੂੰ ਵੀ ਕਰ ਦੇਂਨੇ ਆ, ਕਾਕੇ ਨੂੰ ਵੀ ਕਰ ਦੇਂਨੇ ਆ, ਸਸ੍ਰੀ ਕਾਲ।
ਹੈਲੋ, ਜੀ।
ਅੱਛਾ।
ਕੀਤਾ ਸੀ।
ਏ ਜੀ, 'ਤੇ ਕਾਕਾ ਨੀ ਗੱਲ ਕਰਦਾ।
ਨਾ ਮੰਗਵਾਦਾ ਪੇਆ ਸੀ ਦੂਜਾ ਵੇਨਾਂ ਵਾਂ, ਲਿਆਕੇ, ਸੇਮ ਆ।
ਅੱਛਾ।
ਆਈਫੋਨ ਚ ਲਾਕੇ।
ਅੱਛਾ!
ਹੂੰ
ਹੋਰ, ਵੱਡੀ ਮੰਮੀ ਵਖਾਯਾ ਜੇ, ਡਾਕਟਰ ਨੂੰ?
ਹਾਂ, ਹੁਣ ਸ ਸੁ
ਅੱਛਾ, ਤੇ ਖਾਧਾ-ਪੀਤਾ ਸੂ ਕੁਛ।
ਓਨੂੰ ਦਾਲ ਨਾਲ ਫੁਲਕਾ ਦਿੱਤਾ, ਖਾਂਦੀ ਨੀ ਕੇਂਦੀ ਮੇਰਾ ਮਨ ਨੀ। ਕਰਦਾ ਪਯਾ ਰਹਿਣ ਦਯੋ, ਮੈਂ ਕਯਾ ਮਨ ਨੀ ਕਰੇਗਾ ਇੱਕ ਖਾ,
ਹਾਂ ਇੱਕ ਖਾ, ਅੱਧਾ ਖਾ ਲੈ, ਨਹੀਂ ਤੇ ਦਾਲ ਪੀ ਲੈ ਕੋਈ, ਕੁਛ ਤੇ ਖਾ ਹਾਂ।
ਚਟਨੀ ਹੁੰਦੀ ਨਾਲ
ਅੱਛਾ!
ਹਾਂ।
ਹਮ
ਜਦੋਂ ਕਰਨੀ ਕੋਲ ਕਰਨੀ ਹੈ ਜਦੋਂ'।
ਹਾਂਜੀ!
ਜਦੋਂ ਤੂੰ ਆਪ ਹੀ ਕਰਨੀ ਅ ਨਾ ਫੋਨ।
ਆਹੋ।
ਓਦੋਂ ਉੱਥੇ ਇੱਕ ਸਬਮਿੰਟ ਦਾ ਬਟਨ ਲਿਖਿਆ ਆਏਗਾ।
ਅੱਛਾ।
ਹਾਨੁ ਤੇ ਸਮਝਾ ਤਾ ਤੁਸੀ।
ਅੱਛਾ।
ਓਹ ਓਹ ਜ਼ਰੂਰ ਦੱਬੇ ਜਦੋਂ ਉਹ ਮਤਲਬ ਕੱਟ ਦੀ ਨਾ। ਜਦੋਂ ਕੱਟਿਆ ਜਾਏਗਾ, ਓਹ ਸਬਮਿਟ ਦੱਬਦੀ ਰਈ ਚੈਕਿੰਗ
ਨਈ ਜਦੋਂ ਮੈਂ ਕਰਾਂ ਕੋਲ।
ਜਦੋਂ ਤੂੰ ਕਰੇ।
ਅੱਛਾ।
ਮੈਂ ਕਿਆ ਸੁਣਨ ਚ ਵੀ ਦੇਖ ਲਈ, ਕਿਤੇ ਸੁਣਨ ਚ ਵੀ ਓਤੇ ਆਂਦਾ ਹੋਵੇ।
ਆਂਦਾ ਓਹ ਤੇ
ਆਂਦਾ ਏਂਹੈ
ਅੱਛਾ।
ਓਹ ਚੈੱਕ ਹੋਣ ਵਾਸਤੇ ਚਲਾ ਜਾਂਦਾ ਫਿਰ ਪੀਲਾ ਹੋ ਜਾਂਦਾ ਓਹ ਨੰਬਰ।
ਅੱਛਾ।
ਹਾਂ, ਨੰਬਰ ਨਾ ਇਹੀਓ ਪਤਾ ਨੀ ਸੀ।
ਲੱਕੀ ਦੀ ਮਮ, ਲੱਕੀ ਦੀ ਮੰਮੀ ਨਾਲ ਵੀ ਹੋ ਗਈ। ਗੱਲ ਉਂਜ ਤੇ ਪਨੇ ਕੀਤਾ ਸੀ ਮੈਨੂੰ ਕੈਦੀ ਅ ਅੱਜ ਅੱਜ ਦਾ ਦਿਨ ਰਹਿ ਗਿਆ।
ਹੁਨ ਚੱਲੇ ਨੇ ਓਨਾ ਦਾ ਤੇ ਕੋਈ ਟਾਈਮ ਦੇਣਗੇ ਇ।
ਆਹ ਸਾਡਾ ਤਾਂ ਦੇਣਗੇ ਟੈਮ ਹੈਗੇ।
ਹਾਂ ਦੇਣਗੇ ਇ, ਬਾਕੀ ਚੱਲ ਮਾਰੋ ਮਾਰ, ਸਾਨੂੰ ਨੀ ਨਾ ਆਇਆ ਮਤਲਬ ਕੋਮਲ ਨੂੰ ਕਾਹਾ ਗੀ ਲਿਖ ਕੇ
ਅੱਛਾ।
ਹਾਂ। ਘੁੰਮਣ ਔਖਾਂ ਵੀ ਵੇਖ ਕੇ ਜਾਂਦੇ, ਨਾਲ ਵੀ ਹਾਂ-ਹਾਂ ਮੈਂ ਕ
ਕੋਮਲ ਨੇ।
ਕਮਲ ਨੇ ਝਾੜੂ ਨੀ ਮਾਰਿਆ ਮੈਂ'।
ਹੂ- ਹੂ ਕਿ ਅੱਛਾ ਓਥੇ ਗਈ ਹੈ ਪਾਰਲਰ ਤੇ
ਨਹੀਂ, ਅੱਜ ਐਤਵਾਰ ਏ, ਛੁੱਟੀ ਸੀ। ਛੁੱਟੀ ਸਿ
ਹੋਰ!
ਹੋਰ, ਦੇ ਨਾ ਚਲ।
ਹਾਂ, ਆਇਆ ਸੀ, ਅੱਜ ਤੇ ਸੰਡੇ ਸੀ ਅੱਜ ਹੁਣੇ ਆਇਆ ਸੀ, ਤੁਹਾਡੇ ਫੋਨ ਤੋਂ ਪਹਿਲਾਂ ਹੀ ਫੋਨ ਆਇਆ ਸੀ।
ਕਰਾਂਂਦੇ ਨੇ ਕਿ ਫੋਨ ਨਾਲ ਲਗੀ ਰਹਦੀ ਏ।
ਨਹੀਂ, ਫੋਨ ਨਹੀਂ ਉੱਥੇ ਅਲਾਊਡ ਹੈਗਾ, ਉਹ ਮੈਡਮ ਹੀ ਕਰਾਂਦੀ ਸਿਰਫ ਪੰਜ ਮਿੰਟ ਗੱਲ ਕਰਾਂਦੀ ਏ।
ਅੱਛਾ।
ਪੰਜ ਮਿੰਟ ਚ ਹਾਲ-ਚਾਲ ਪੁੱਛ ਲੋ ਤੁਸੀਂ ਠੀਕ ਹੋਂ ਇਨਜ ਹੈ, ਹੁਣ ਕੱਲ ਜਾਏਗਾ ਇਦਾ ਪਿਓ ਮਿਲਣ ਵਾਸਤੇ ਉੱਥੇ।
ਅੱਛਾ।
ਹਾਂ, ਫਿਰ ਉਹ ਕਹਿੰਦੇ ਸੀ ਵੀ ਮੈਂ ਕਿਹਾ ਵੀ ਆਈਏ ਮਿਲਣ ਵਾਸਤੇ ਵੀ ਹੁਦਾ ਤੇ ਆਈਏ ਨਾ। ਤੇ ਕਹਿੰਦਾ ਸੀ। ਚਲੋ ਆਜਾਯੇ ਜੇ, ਆਇਆ ਗੇ, ਮੈਨੂੰ ਫੋਨ ਕਰ ਦਿਓ ਜੇ ਪਹਿਲਾਂ ਅੱਜ ਦਾ ਅੱਜ ਫੋਨ ਕਰ ਦੋ ਕਲ ਤੋ ਫਿਰ ਤੁਹਾਨੂੰ ਪਰਮਿਸ਼ਨ ਲੈ ਕੇ ਦੇ ਦੇਯਾਗੇ, ਫਿਰ ਮਿਲਜਾਯੇ ਜੇ ਨਾਲ ਫਿਰ ਖਾਣ-ਪੀਣ ਦਾ ਸਮਾਨ ਦੇ ਆਵਾਂਗੇ।
ਠੀਕ ਹੈ।
ਹੂੰ। ਉਹ ਇਕੱਠੇ ਰਲੇ ਹੋਏ ਤੇ ਪਚਾਈ ਤੇ ਜਾਂਦੇ ਨੇ ਤੇ ਭਾਵੇਂ ਖਾਧਾ ਤੇ ਜਾਂਦਾ ਹੀ ਹੈ ਨਾ। ਹੂੰ, ਹੋਰ।
ਨਾਲ ਦੇ ਨਾਲ ਭੁਖ ਲਗੀ ਏ।
ਹੈਂ।
ਕਰਨਾਲ ਤੇ ਬੜਾ ਮੀਂਹ ਪੈ ਕੇ ਹਟਿਆ ਜੀ।
ਨੀ ਬੱਦਲਥ ਤੇ ਇਥੇ ਵੀ ਬਣ ਗਿਆ, ਤੁਹਾਡਾ ਬਣਿਆ। ਬਣਿਆ ਤੇ ਰੋਜ਼ ਬਣਦਾ ਏ, ਆਦਾ ਤੇ ਨਹੀਂ ਨਾਂ।
ਵਾਹਿਗੁਰੂ।
ਹਾਂ, ਪਵੇ ਤੇ ਤਾਂ ਠੰਡ ਪਏ ਹੈਗੀ।
ਹਾਂਜੀ-ਹਾਂਜੀ।
ਹੋਰ ਰਮਨ ਦਾ ਆਇਆ ਸੀ ਫੋਨ ਅੱਜ।
ਰਮਨ ਦਾ ਮੇਰੇ ਖਿਆਲ ਕੋਮਲ ਨਾਲ ਕਈ ਹੋਈ ਸੀ। ਕੀਤੇ?
ਅੱਛਾ।
ਹਾਂ, ਉਹ ਆ ਜਾਂਦੀ ਪਿਛੇ ਬਾਦ
ਅੱਛਾ।
ਹਾਂ।
ਠੀਕ ਆ, ਉਨ ਬੁਖਾਰ ਉਤਰਿਆ ਕਾਕੇ ਦਾ।
ਹਾਂ, ਹੁਨ ਉਤਰਿਆ ਸੀ।
ਅੱਛਾ ਜੀ।
ਹ ਝੂਟੇ ਪਗੂੜੇ ਪਿਹਾਂ ਹੋਇਆ ਸੀ।
ਅੱਛਾ। ਇੱਥੇ ਤੇ ਜ਼ਿਆਦਾ ਸ਼ਰਾਰਤਾ ਕਰਦਾ ਸੀ ਉੱਥੇ ਤੇ ਹੁਣ ਹੋ ਗਿਆ ਇੰਨਾ ਸਿਆਣਾ ਹੁਣ ਨੀ ਉਹਥੇ ਕਰਦਾ ਹੈਗਾ।
ਨਾ-ਨਾ, ਤਂਗ ਕੋਨੀ ਕਰਦਾ।
ਤੰਗ ਤੇ ਨੀ ਕਰਦਾ ਏਵੇ।
ਅੱਛ ਅੱਛਾ ਰਮਨ ਤੈਨੂੰ ਸਤਾਏਗਾ ਰਮਨ ਤੈਨੂੰ ਸਤਾਏਗਾ ਰਖਦਾ ਨਹੀਂਛ ਨਹੀਂ ਟ ਜ ਸੀ ਰੀ ਜੀ ਸੀੋਕਰੀ ਕਹਿੰਦਾ ਸੀ ਤਿੰ ਪਾਈ ਹਗਾ
ਹੀ
ਹੈ ਗਾ ਪਾਈ ਉਹ ਮੈਂ ਕਹਣੀ ਇੱਕ ਦਿਨ ਨਾ ਪੰਜਾਬ ਦਾ ਨੋਟ ਕੋਮਲ ਨੇ ਵਿਖਾਇਆ ਕੋਮਲ ਦੇ ਸਰਾਣੇ ਕੋਮਲ ਕਹਿੰਣ ਲਗੀ ਔ ਤੇਰੇ ਪੈਣਾ ਉਹ ਰਜਾਈ ਦੇ ਵਿੱਚ ਵਿਚਕਾਰ ਸੁੱਤਾ ਸੀ ਰਮਨ ਵਿਚਕਾਰ ਪਿਆ ਤੇ ਉੱਠ ਕੇ ਨਾ ਰਮਨ
ਹਮ
ਉਠੀ ਜੀ ਰਹਿ ਗਈ ਲੱਤੋਂ ਤੋਂ ਕਿੱਥੇ ਚੱਲਨਾ ਵੀ ਕਿੱਥੇ ਚੱਲਣਾ ਪਿੱਛੋਂ ਉੱਪਰ ਲਾਉਣ ਵਾਲੀ ਹੋ ਗਈ ਉੱਤਰ ਕੇ ਨਾ ਖਾਨਾ ਖੋਲ ਕੇ ਲੋਕਰ ਦਾ ਪਰਸ ਕੱਢ ਕੇ ਤੇ ਥੱਲੇ ਬਾਰ ਦੇ ਨੋਟ ਸਿੱਟ ਕੇ ਆਂਦਾ ਈ ਆ ਦੇਖ ਮੇਲੇ ਛਿਆ ਛੇ
ਅੱਛਾ
ਹਾਂ ਰਮਨ ਆਂਦੀ ਤੁਸੀਂ ਘਰ ਜੋ ਪੰਜਾ ਦੇ ਪਾਟੇ ਵਿਖਾਏ ਨੇ ਉਹਨੇ ਤੁਹਾਨੂੰ ਪੈਂਤੀ ਸੌ ਆਂਦਾ ਈ ਆ ਵੇਖ ਮੇਰੇ ਪੈਚੇ
ਮੇਰੇ ਵਿਆ ਤੇ ਮੁਦੇ ਚੂਸ ਤੇ
ਮੁੰਡੇ ਦਾ ਦਬਾਕ ਵੇਖ ਕਿੰਨਾ ਈ ਤੇ ਆਂਦਾ ਈ ਆ ਵੇਖ ਮੇਰੇ ਛੇਛੇ
ਹਾਂ ਵੀ ਪੈਸੇ ਦੀ ਗੱਲ ਕਰਦੀਆਂ ਪਈਆਂ ਨੇ
ੇ ਇਹ ਰਮ ਕਏਗਾ ਮੇਰੇ ਨਾਲੋਂ ਕੱਟ ਨੋ ਕੱਟ ਕਹਿੰਦੀ ਨੇਲ ਕੱਟ ਕੱਟ ਵੀ ਲੈਂਦਾ ਈ ਹਾਂ ਆਖੀਦਾ ਨੋਹ ਕੱਟ ਫੇਰ ਕਹਦੇ ਪਾਸੋਂ ਗੁਟਕਾ ਲੈ ਆ ਆਹਦਾ ਅਹ ਮੰਮਾ ਨੇ ਪਾਠ ਪਾਠ ਪਾਠ ਪਾ
ਅੱਛਾ ਪਾਠ ਕਰ
ਹਾਂ ਉਹ ਮੈਂ ਕਾਲ
ਨਹੀਂ ਭਰਜਾਈ ਹੁਨੇ ਜਿ ਤੇ ਗਈ ਉਹ ਤੇ ਫਿਰ ਉਹਦਾ ਮਨ ਕਦੋਂ ਕੰਮ ਕਰੇਗੀ ਹੈਗੀ।
ਹੂੰ।
ਰਮਨ ਨੂੰ
ਹੈਂ
ਰਮਨ ਹੁਣ ਹੁਣ ਰਮਨ ਨੀ ਲੀ ਕੰਮ ਕਰੇਗੀ
ਰਮਨ ਹੁਣੇ ਇਹਨੂੰ ਗੱਡੀ ਸਿੱਖਦੀ ਪਈ ਕੱਲ ਦੀ
ਅੱਛਾ
ਤੇ ਉਹ ਗੱਡੀ ਸਿੱਖ ਕੇ ਤੇ ਫੇਰ ਕੀ ਆਹੰਦੇ ਨੇ ਹਮ ਵੀ ਇਹਨੂੰ ਛੱਡ ਕੇ ਆਈ ਸੀ ਸਾਡੇ ਚ ਬੱਚਿਆਂ ਨੂੰ ਸਕੂਲ ਚ ਤੇ ਉੱਥੇ ਬਾਂਦੀ ਮੈਂ ਐਸਾ ਵੇਖਾਂਗੀ ਚੱਲ ਇਹਦਾ ਟੈਮ ਵੇਖੋ ਪਹਿਲੇ ਕਿੰਨਾ ਲੈਂਦੇ ਨੇ ਉਹ। ਦੋ ਘੰਟੇ ਰੱਖਦੇ ਨੇ ਇਹਨੂੰ ਕਿ ਤਿੰਨ ਰੱਖਦੇ ਨੇ ਜੇ ਤੈਨੂੰ ਫੁੱਲ ਟੈਮ ਰੱਖਣ ਲੱਗਗੇ ਫੇਰ ਤਾਂ ਮੈਂ ਲੱਗ ਜਾਂਗੀ ਚਾਰ ਪੰਜ ਘੰਟਿਆਂ ਦਾ ਕੰਮ ਤੇ ਹਾਂਜੀ ਹਾਂਜੀ ਘੰਟੇ ਡਾੱਥ ਕੰਮ ਛੱਡ ਕੇ ਘੰਟੇ ਘੰਟੇ ਦਾ ਕੰਮ ਹੁੰਦਾ।
ਨਾ ਨਾ ਫੇਰ ਕੋਈ ਨੀ ਹੈਗਾ ਫਿਰ ਤਾਂ ਕੋਈ ਗੱਲ ਨੀ ਥੋੜਾ ਵਾ
ਹਾਂ ਸਾਗਰ ਨੇ ਕਿਹਾ ਕਿ ਬੱਚਾ ਪਾਲ ਆਪਣਾ ਮੈਨੂੰ ਕੋਈ
ਖੈਰ ਚਲਾ ਚਲੋ ਉਹ ਕੋ ਨ ਹੈ ਹੈਗਾ ਥੋੜਾ ਸਰਫੇ ਨਾ ਕਰ ਲਏਗੀ ਕਿਉਂਕਿ ਉਹ ਥੇ ਭਜਾਈ ਹੋਰ ਹਿਸਾਬ ਹੈ ਇੱਥੇ ਦੇ ਹੋਰ ਨੇ।
ਨਾ ਹ ਨਾ ਮੈਨੂੰ ਕਨ ਲਣਾ ਪਿੱਛੇਟਵਾਈ ਕਰੀ ਆ ਪਿੱਛੇ ਆਪਣੇ ਮਾਪਿਆਂ ਨੂੰ ਦੇ ਮੈਂ ਬੱਚੇ ਪਾਣੇ ਆ ਤੇ ਬੱਚੇ ਪਾਲਣੇ ਤੇ ਖਾਂਦੇ ਹੈ ਨੀ ਕੱਖ ਸਕ ਦੀ ਗੱਲ ਕਰਕੇ ਬਜੇਤੇ ਨੂੰ ਅਹ ਮਤਲਬ ਚਾਰ ਪੰਜ ਘੰਟੇ ਰੱਖਣਗੇ ਫੇਰ ਮੈਂ ਲੱਗ ਜਾਗੀ ਜੇ ਉਹ ਰੱਖਣਗੇ ਘੰਟੇ ਡੇ ਤੋਂ ਪਹਿਲੇ ਜ ਪਹਿਲੇ ਮਹੀਨਾ ਕੁੱਝ ਘੰਟਾ ਤਾਂ ਹੀ ਰੱਖਣਗੇ ਨਾ ਮਾਂ ਪਿਓ ਜੇ ਕਹਿੰਦੀਆਂ ਸੀ ਤੇ ਮਸਤ ਉੱਥੇ ਗਏ ਸਾਂ ਅਸੀ ਭੈਣ ਉਹਦੇ ਉਹ ਉਦਦਾ ਸੀ ਚੜਦਾ ਸੀ ਉਹਨਾ ਦਾ ਜਿਹੜਾ ਆਦਾ ਨ ਝੂਲਾ ਹੁੰਦਾ। ਖੇ ਖੇਡਦਾ ਮੇਰੀ ਪਰਵਾਹ ਕੋ ਨੀ ਕਰਦਾ।
ਅੱਛਾ।
ਬਾਕੀ ਹੁਣ ਉਹਨਾ ਨੇ ਕਿਹਾ ਵੀ ਚਾਰ ਜੋੜੇ ਦੇ ਦੇਆ ਜੇ ਨਾਲ ਖਾਣਗੇ ਨੂੰ ਤੈਰਨਾ ਖਾਣਗੇ ਮਿੱਖੜਕੀ ਡੇਢ ਲੱਖ ਖੜਕੀ ਕੀ ਕਰਨੇ ਹੁੰਦੇ ਆ ਉਹ ਕਿਹਾ ਚਾਰ ਚਾਰ ਹੋ ਰੋ ਨਾਲ
ਅੱਛਾ ਤੇ ਨਹੀਂ ਫ੍ਰਰੀ ਏ ਉੱਥੇ।
ਉੱਥੇ ਨਈਂ ਹੋਨਾ
ਅੱਛਾ ਲਗਦੇ ਆ।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
ਅੱਛਾ ਓ ਫਰੀ
ਹਾਂ ਨਾਲਨੂੰ ਹਿਸਾਬ ਨਾਲ ਇਹਨਾਂ ਦਾ
ਆਹੋ ਨਹੀਂ ਕੇਅਰ ਟੇਕਰ ਵਾਲਾ ਕੰਮ ਹੋ ਗਿਆ, ਨਾ ਉਹ ਤੇ
ਆਹੋ ਬਮ ਹੋਰ
ਹੋਰ ਬਸ ਵਧੀਆ। ਕਾਕਾ ਅੱਜ ਗਿਆ ਨੀ, ਅੱਜ ਸੱਚ ਐਤਵਾਰ ਏ।
ਨਹੀ ਚਲਾ ਗਿਆ।
ਤੇ ਫੇਰ ਰਾਤੀ ਅੱਠ ਵਜੇ ਆਏਗਾ
ਅੱਛਾ।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
ਹੋਰ
ਅੱਛਾ ਜ।
ਠੀਕ।
ਹੋਰ।
ਬਸ ਵਧੀਆ।
ਅੱਛਾ।
ਅੱਛਾ।
ਮੇਰੀਆਂ ਕੱਲ ਤਿੰਨ ਸੀ, ਤਿੰਨ ਤੇ ਆ ਗਈ। ਤੇ ਹੁਣ ਇੱਕ ਵੇਖਿਆਂ
ਅੱਛਾ।
ਹਾਂ।
ਹੁਣ ਹਾਲ ਚਾਲ ਪੁੱਛਿਆ ਜਾਂਦਾ
ਹਾਂ, ਇਹ ਤੇ ਹੈਗਾ। ਭੈਣ
ਚਲੋ ਚਲੋ ਫਿਰ ਸਤਿ ਸ੍ਰੀ ਆਕਾਲ ਭਰਜਾਈ ਹੋ ਗਈ
ਹਾਂ, ਸਤਿ ਸ੍ਰੀ ਅਕਾਲ ਜੀ।
ਚੱਲ ਸੋਈਏ
ਸਤਿ ਸ਼੍ਰੀ ਅਕਾਲ।